ਹੈਲੋ।
ਹਾਂਜੀ, ਸਤ ਸ੍ਰੀ ਕਾਲ ਜੀ।
ਉਹ ਕਿੱਦਾਂ
ਅਸੀਂ ਠੀਕ, ਤੁਸੀਂ ਦੱਸੋ?
ਹੁਣ ਤੇ ਐਲ ਅਸੁ ਅੱਜ ਅਹ ਘੀਏ ਦੀ ਸਬਜ਼ੀ ਬਣਾਈ ਸੀ।
ਅੱਛਾ ਜੀ ਘੀਏ ਦੀ ਸਬਜ਼ੀ ਬਣਾਈ ਸੀ। ਕੀਆ ਗਰਮੀਆਂ ਦੀ ਇੱਕ ਮੁੱਖ ਸਬਜ਼ੀ ਐ।
ਹਮ, ਹਾਂਜੀ ਹਾਂਜੀ ਹਾਂਜੇ।
ਐਦੇ ਨਾਲ ਹੋਰ ਵੀ ਕੁੱਛ ਸਬਜ਼ੀਆਂ ਆਂਦੀਆਂ ਹਨ ਜਿੱਦਾਂ ਕਿ ਪੇਠਾ, ਭਿੰਡੀ। ਤੋਰੀ, ਤੇ ਪਰ ਵੱਲ ਅਹ ਕੱਦੂ।
ਅਸੀਂ ਸਾਰੀਆਂ ਸਬਜ਼ੀਆਂ ਘਰ ਔਗਾ ਲੈਂਦੇ ਆਂ।
ਛੀ ਕਰੇਲੇ ਵੀ ਘਰ ਉਗਾਏ ਨੇ।
ਜੀ।
ਹਾਂਜੀ। ਤੁਸੀਂ ਅਪਣੇ, ਤੁਸੀਂ ਅਪਣੀ ਅੱਜ ਅਹ ਸਾਰੀ ਰੋਜ਼ਾਨਾ ਦੀ ਅਹ ਤੁਸੀਂ ਕੀ ਕਰਦੇ ਹੋ ਤੁਹਾਡੀ ਦਿਨਚਰਿਆ ਸਾਂਝੀ ਕਰ ਸਕਦੇ ਹੋ?
ਹਮ।
ਘੱਟੋ ਘੱਟ ਚਾਰ ਪੰਜ ਮਿੰਟ ਜ਼ਰੂਰ ਬੋਲ
ਚਿਔ
ਫਿਰ।
ਅਮ ਮੋਰਨਿੰਗ, ਤਿੰਨ ਵਜੇ ਉੱਠਦੇ ਆਂ ਪਾਠ ਕਰਦੇ ਹਾਂ। ਹਮ ਫੇਰ ਉ ਕੇ ਘਰ ਦੇ ਕੰਮ ਕਰੀਦੇ ਆ ਸਫ਼ਾਈ ਕਰਰੋ ਘਰੇ ਕੱਪੜੇ ਧੋਏ ਤੇ ਕੱਪੜੇ ਪ੍ਰੈਸ ਵੀ ਕੀਤੇ
ਜੀ
ਫਿਰ ਉਸ ਤੋਂ ਬਾਅਦ ਖਾਣਾ ਬਣਾਇਆ
ਹਾਂਜੀ
ਫਿਰ ਥੋੜ੍ਹੀ ਰੈਸਟ ਲਈ
ਹਾਂਜੀ
ਰਿਲੇਟੀਵ ਤਾਂ ਫੋਨ ਆਇ ਉਹਨਾਂ ਨੂੰ ਥੋੜੀ ਗੱਲ ਠ
ਹਾਂਜੀ
ਹਾਂ ਉਹ ਆ ਥੋੜੀ ਚਾਹ ਪੀ
ਅੱਛਾ ਜੀ
ਤੇ ਫਿਰ ਘਰ ਚ ਬੈਠ ਕੇ ਇੱਕ ਦੂਸਰੇ ਨਾਲ ਗੱਲਾਂ ਵੀ ਕੀਤੀਆਂ ਬਸ ਫੇਿਰ ਹੁਣ ਹਾਂ ਹਜੇ ਸ਼ਾਮ ਦੇ ਕੰਮ ਹੋਣਗੇ ਸਬਜ਼ੀ ਬਣਾਉਣੀ ਰੋਟੀ ਬਣਾਉਣੀ
ਹਾਂਜੀ
ਘਰ ਦੇ ਕੰਮ ਬਹੁਤ ਹੁੰਦੇ ਆ ਤੇ ਸਬਜ਼ੀ ਨੂੰ ਪਾਣੀ ਲਾਉਣਾ ਗਾਡ ਨ ਕਰ ਸਬਜ਼ੀ ਤੋੜਨੀ ਬੁਟਿਆਂ ਨੂੰ ਪਲਾਂਟ ਨੂੰ ਪਾਣੀ ਲਾਉਣਾ ਹਮ
ਦੇ ਕਿਚਨ ਗਾਰਡਨ ਵਿੱਚ ਕਿਹੜੀਆਂ ਕਿਹੜੀਆਂ ਸਬਜ਼ੀਆਂ ਲਗਾਈਆਂ ਹਨ
ਭਿੰਡੀ
ਹਾਂਜੀ
ਅ ਹੋਰੀ ਹਾਂ ਅਂਡ ਹਮ ਹਜੀ ਤੋੜੀ ਤੇ ਅਮ ਕਰੇਲਾ
ਹਾਂਜੀ
ਅੱਛਾ
ਹਾਂਜੀ
ਤਰਾਂ ਖੀਰੇ
ਹਾਂਜੀ
ਚਲਾਈ ਦਾ ਸਾਗ ਤੇ ਫਰੂਟਸ ਵੀ ਬਹੁਤ ਸਾਰੇ ਲਾਏ ਹੋਏ ਆ ਜਿੱਦਾਂ ਕਿ ਮੌੋਸੰਮੀ ਚੀਕੂ ਆੜੂ ਖਤਮ ਹੋ ਚੁੱਕੇ
ਅੱਛਾ ਜੀ ਜੀ
ਮਾਲਟਾ ਮੈਂਗੋ ਆਲੂ ਬੁਖਾਰੇ ਹਾਂ ਤੇ ਅਮਰੂਦ ਲੱਗਣਗੇ ਨੈਕਸਟ ਮੰਥ ਹੈਲੋ
ਹਾਂਜੀ
ਹਮ ਹਮ ਬਾਕੀ ਹਿਸਾਬ ਨੀ ਮਤਲਬ ਕੇ ਗਾਰਡਨਿੰਗ ਅਸੀਂ ਚੰਗੀ ਕਰ ਲੈਂਦੇ ਹਾਂ
ਅੱਛਾ ਜੀ
ਹਮ ਘਾਹ ਦੀ ਕਟਿੰਗ ਵੀ ਕਰੀ ਦੀ ਆ ਆਪਣੇ ਆਪੇ
ਹਾਂਜੀ ਹਮ
ਫੇਰ ਤੇ ਬਿੱਲ ਵੀ ਉਗਾਇਆ ਹੋਏ ਆ ਜਾਮਣ ਜਾਮਣਾ ਦਿਆ
ਹਾਂਜੀ ਹਾਂਜੀ
ਜੀਰ
ਹਾਂਜੀ
ਹੰਜੀਰ
ਹਾਂਜੀ ਹਾਂਜੀ ਹਾਂਜੀ ਅੰਜੀਰ ਵੀ ਬਹੁਤ ਹੀ ਅ ਫਾਇਦੇਮੰਦ ਫਲ ਹੈ
ਹਾਂਜੀ ਹਾਂ ਪਰ ਫਰੈਸ਼ ਫਰੂਟ ਬਹੁਤ ਚੰਗਾ ਹੁੰਦਾ
ਹਾਂਜੀ ਹੋਰ ਸੁਣਾਓ ਜੀ
ਹੋਰ ਬਸ ਵਧੀਆ ਜੀ
ਠੀਕ ਹੈ ਜੀ
ਤੇ ਹੋਰ ਬਸ ਹੋਰ ਤੁਸੀਂ ਦੱਸੋ ਕੁਛ ਨਿੰਬੂ ਵੀ ਉਗਾਏ ਹੋਏ ਆ
ਠੀਕ ਹੈ ਜੀ
ਹੁਣ ਨਿੰਬੂ ਥੋੜਾ ਸੁੱਕ ਰਿਹਾ ਸੀ ਉਸਨੂੰ ਥੋੜੀ ਪ੍ਰੋਬਲਮ ਆ ਰਹੀ ਸੀ ਫਿਰ ਉਸੇ ਸਪਰੇਅ ਕੀਤੀ ਹੈ
ਠੀਕ ਹੈ ਜੀ ਅਸੀਂ ਤਾਂ ਅਹ ਮੈਂ ਹੋਸਟਲ ਵਿੱਚ ਰਹਿੰਦੀ ਹਾਂ ਅਤੇ ਬੀ ਐਸਸੀ ਐਗਰੀਕਲਚਰ ਕਰ ਰਹੇ ਹ ਮੇਰਾ ਰੂਟੀਨ ਰੋਜ਼ ਦਾ ਏਦਾਂ ਹੀ ਹੈ ਕਿ ਮੈਂ ਸਵੇਰੇ ਕਈ ਵਾਰ ਪੰਜ ਜਾਂ ਫਿਰ ਛੇ ਕਈ ਵਾਰ ਸੱਤ ਵਜੇ ਉੱਠਦੀ ਹਾਂ
ਹਮ
ਤੇ ਫਿਰ ਨੌ ਵਜੇ ਕੋਾਲਜ ਲੱਗਦਾ ਹੈ ਤਿਆਰ ਹੋ ਕੇ ਜਾਈਦਾ ਹੈ ਫੇਰ ਡੇਢ ਵਜੇ ਤੱਕ ਸਾਡੀਆਂ ਕਲਾਸਾਂ ਹੁੰਦੀਆਂ ਹਨ
ਹਮ
ਫਿਰ ਪੰਜਾਹ ਮਿੰਟ ਦੀ ਲੰਚ ਬ੍ਰੇਕ ਤੋਂ ਬਾਅਦ ਸਾਡੀ ਫੇ ਕਲਾਸ
ਥੋੜਾ ਸਲੋਅ ਬੋਲੋਗੇ ਤੁਸੀਂ ਥੋੜਾ ਸਲੋ ਬੋਲੋਗੇ ਕੁ
ਹਾਂਜੀ ਜ਼ਰੂਰ ਫਿਰ ਅਸੀਂ ਪੰਜ ਵਜੇ ਤੱਕ ਕਲਾਸ ਹੁੰਦੀ ਹੈ ਫਿਰ ਪੰਜ ਤੋਂ ਛੇ ਐਮ ਐੋ ਲੱਗ ਦੀ ਹੈ
ਥੋੜ੍ਹਾ ਰੁਕ ਜਾੇ ਕਰ ਥੋੜ੍ਹੀ ਗੱਲ ਕਰਕੇ ਫਿਰ ਥੋੜਾ ਦਿਮਾਗ ਰਿਲੈਕਸ ਹੁੰਦਾ ਹੈ
ਹਾਂਜੀ
ਤੇ ਫ ਥੋਡੀੀ ਐਨ ਐੱਸ ਓ ਲੱਗਦੀ ਹੈ ਫੇਰ
ਸਵੇਰੇ ਛੇ ਵਜੇ ਆ ਕੇ ਥੋੜਾ ਆਰਾਮ ਕਰਈ ਦੇੈ ਫ ਪਾਠ ਚਾਹੀਦਾ ਹੈ ਕੇਸ ਵਾਈਦੇ ਨੇਮ ਫਿਰ
ਤੇ ਹਾਂ
ਸੱ
ਫਿਰ ਬਹੁਤ ਔਖਾ ਹੁੰਦਾ ਹੋਸਟਲ ਚ ਜੀ ਇਹ ਜੀ ਉੱਥੇ
ਨਹੀਂ ਔਖਾ ਤਾਂ ਕਾਫ਼ੀ ਹੈ ਜੀ ਸੱਤ ਵਜੇ ਫਿਰ ਅਹ ਸਾਡਾ ਹੋਸਟਲ ਦਾ ਗੇਟ ਬੰਦ ਹੋ ਜਾਂਦਾ ਹੈ ਓਦੋਂ ਸਾਰੀਆਂ ਕੁੜੀਆਂ ਲਈ ਇਹ ਲਾਜ਼ਮੀ ਹੁੰਦਾ ਕਿ ਉਹ ਸੱਤ ਵਜੇ ਹੋਸਟਲ ਦੇ ਕੋਾਮਨ ਰੂਮ ਵਿੱਚ ਆ ਕੇ ਅਟੈਂਡੈਂਸ ਲਾਉਣਗੇ ਕੀ ਫਿਰ ਸੱਤ ਤੋਂ ਅੱਠ ਅਸੀਂ ਆਪਣਾ ਕੰਮ ਕਰ ਲਈ ਦਾ ਤੇ ਜਿਹੜਾ ਸਾਨੂੰ ਕਾਲਜ ਤੋਂ ਮਿਲਿਆ ਹੁੰਦਾ ਹੈ
ਓਕੇ
ਅਤੇ ਅੱਠ ਵਜੇ ਸਾਡਾ ਡਿਨਰ ਲੱਗਦਾ ਹੈ
ਓਕੇ
ਕਰਨ ਤੋਂ ਬਾਅਦ ਮੈਂ ਘਰੇ ਗੱਲਬਾਤ ਕਰਦੀ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਣਾ ਕੰਮ ਕਰੀ ਦਾ ਕੋਾਲਜ ਵਾਲਾ। ਜਿਹੜਾ ਮਿਲਿਆ ਹੁੰਦਾ ਹੈ, ਫੇਰ ਦਸ ਗਿਆਰਾਂ ਬਾਰਾਂ ਵਜੇ ਤੱਕ ਕੰਮ ਕਰਕੇ ਫਿਰ ਅਸੀਂ ਸੌਂ ਜਾਂਦੇ ਹਾਂ।
ਓਕੇ।
ਹਾਂਜੀ। ਹੋਰ ਸੁਣਾਓ।
ਹਮ-ਹਮ। ਹੋਰ ਹੁਣ ਤੁਹਾਡੇ ਜਾਮ ਹੋ ਗਿਆ। ਹੈਲੋ ਕਿਹੜੀ ਕਲਾਸ ਚੋਂ?
ਸੈਕੰਡ ਯੀਅਰ
ਆਵਾਜ਼ ਕੱਟਣ ਲੱਗ ਗਈ ਹੈ।
ਹੁਣ ਥੋੜੇ ਆਈ